ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਭਾਜੀ। ਬਸ ਭਾਜੀ, ਆਪਾਂ ਫੋਨ ਚਲਾ ਰਹੇ ਸੀ।
ਹ ਮ।
ਨਹੀਂ ਓ ਭਾਜੀ, ਬੱਸ ਟਾਈਮ ਹੀ ਨਹੀਂ ਮਿਲਦਾ। ਬਸ ਜਦੋਂ ਟਾਈਮ ਮਿਲੇਗਾ, ਪੱਕੀ ਗਲ ਐ, ਆਵਾਂਗੇ ਤੁਹਾਡੇ ਘਰ।
ਹੂੰ।
ਹਾਂਜੀ, ਹਾਂਜੀ, ਹਾਂਜੀ, ਬੋਤ ਜਾਦਾ ਹੋ ਗਿਆ ਪੋਲਿਊਸ਼ਨ ਵਗੈਰਾ ਨਾ।
ਬੋਤ ਬੋਤ
ਬੋਤ ਚੌਦਾਂ ਹੋ ਗਿਆ।
ਤਾਂ ਬੱਡਾ ਮੁੰਡਾ ਜ ਚਲੋ ਦੱਸਦ ਡਾਕਟਰ ਐ ਨਾ ਵੀ ਬੜਾ ਪੋਲਿਊਸ਼ਨ। ਪਹਿਲੇ ਬੜੀ ਦਿੱਕਤ ਆਈ, ਕਿੰਨੇ ਮਰੀਜ਼ ਆਂਦੇ ਨੇ ਉਹਨਾਂ ਕੋਲ।
ਹਾਂਜੀ, ਬੋਤ ਜਾਦਾ ਦਿੱਕਤ ਹੋਈ ਦੀ ਐ, ਬੋਤ ਜਾਦਾ।
ਹੁੰ। ਬੋਤ ਮਤਲਬ ਇਹ ਗਲਤ ਵੀ ਐ, ਬੋਤ ਉੱਥੇ। ਮਤਲਬ ਚੀਜਾਂ ਲੈਣ ਚ ਵੀ ਬੜੀ ਦਿੱਕਤਈ ਬੰਦਿਆਂ ਨੂੰ ਤੇ
ਹਾਂਜੀ, ਸਹੀ ਗੱਲ ਐ, ਬੋਤ ਜਾਦਾ ਦਿੱਕਤ ਆ ਤੇ ਕੰਮ, ਬੋਤ ਜਾਦਾ ਦਿੱਕਤ।
ਹਾਂਜੀ।
ਬਸ ਸਾਨੂੰ ਜਾਦਾ ਤੋਂ ਜਾਦਾ ਪੇੜ ਲਗਾਣੇ ਚਾਹੀਦੇ ਨੇ।
ਹਾਂਜੀ ਜੀ, ਸਹੀ ਗੱਲ ਬਹੁਤ ਵਧੀਆ ਮਤਲਬ। ਫੇਰ ਸਾਨੂੰ ਹਵਾ ਵਾਯੂ ਇੰਨਾ ਕੁੱਛ ਦਿੰਦੇ ਨੇ। ਫੂਟ ਨੇ, ਸਬਜ਼ੀਆਂ ਨੇ
ਹਾਂਜੀ-ਹਾਂਜੀ। ਸਕੂਨ ਆਂਦਾ ਬੋਤ।
ਹੁੰ। ਪਾਜੀ ਹੋਰ ਠੀਕ ਠੀਕ ਹੋ।
ਬਸ ਵਧੀਆ ਵਧੀਆ ਇੱਕ ਨੰਬਰ। ਜੀਵਨ ਵਿੱਚ ਕੀ ਚਾਹੀਦਾ ਪਸ਼ੂ, ਪੰਛੀਆਂ ਹੈਗੀ ਆਂ। ਪੁੱਛਿਆ ਜਿੰਨੀਆਂ ਜਿੰਨੀਆਂ ਜਿਹੜਾ ਬਹੁਤ ਚਾਹੀਦਾ ਐ। ਹਾਂਜੀ, ਸਹੀ ਗੱਲ ਐ, ਸਹੀ ਗੱਲ, ਇਹ ਤੇ ਬੋਤ ਜਾਦਾ ਦਿੱਕਤ ਦਿੱਕਤ ਐ ਬੋਤ ਜਾਦਾ ਦਿੱਕਤ ਐ।
ਹਾਂਜੀ, ਫੈਕਟਰੀਆਂ ਚੋਂ ਧੂੰਆਂ ਹੀ ਖ਼ਰਾਬ ਤੇ ਬੜੀ ਦਿੱਕਤ ਹੁੰਦੀ ਨਾ ਇਹਨਾਂ ਨੂੰ ਤਾਂ ਹੁਣ ਕੱਲ ਉਹ ਜਿਹੜੇ ਧੂੰਆਂ ਛੱਡਦੇ ਸਲੈਸਰ। ਬਾਈਕ, ਐਕਟਿਵਾ ਵਗੈਰਾ ਗੱਡੀਆਂ। ਟਰੱਕ ਹੁਣ ਤਾਈ ਤੇ ਸਰਕਾਰਾਂ ਨੇ ਇਲੈਕਟ੍ਰਿਕ ਉਹ ਬਣਾ ਤੇ ਨੇ।
ਹਾਂ। ਹਾਂਜੀ, ਸਹੀ ਹਾਂ, ਹਾਂ, ਬਾ, ਹਾਂਜੀ-ਹਾਂਜੀ।
ਹਾਂਜੀ, ਸਹੀ ਗੱਲ ਏ ਪਾਜੀ ਸਹੀ ਐ।
ਬੰਦਿਆਂ ਨੂੰ ਇਹਦਾ ਹੀ ਇਸਤੇਮਾਲ ਕਰਨਾ ਚਾਹੀਦਾ ਐ।
ਹਾਂਜੀ-ਹਾਂਜੀ, ਬਿਲਕੁਲ। ਬੋਤ ਵਧੀਆ ਪਾਜੀ ਬੋਤ ਵਧੀਆ ਤੁਸੀਂ ਸੁਣਾਓ।
ਤੇ ਬੱਚੇ ਜਾਦਾ ਫੋਨ ਤੇ ਨੀ ਚਲਾਂਦੇ।
ਨਹੀਂ-ਨਹੀਂ, ਮੈਂ ਤੇ ਟਾਈਮ ਟੇਬਲ ਬਣਿਆ ਦਾ ਨਾ ਬੱਚਿਆਂ ਦਾ।
ਬ ਸਹੀ ਗੱਲ ਏ ਪਾਜੀ ਬੱਚੇ ਟਾਈਮ ਬੱਚਿਆਂ ਨੂੰ ਮਤਲਬ ਫੋਨ ਦੋ, ਮੈਂ ਵੀ ਮੰਨਾ ਨੀ ਕੀਤਾ ਤੁਸੀਂ ਵੀਂ ਨਾ ਕਰਨਾ। ਵੀ ਇਹ ਵੀ, ਗੇਮਸ ਖੇਲ ਪਰ ਚੈਸ ਖੇਲ, ਜੋ ਮਾਈਂਡ ਦਾ ਸਕਿੱਲਜ਼ ਵਧਾਣ। ਐ ਨਹੀਂ ਕਿ ਵੀ ਜਿਵੇ ਉਹ। ਗੇਮਾਂ ਖੇਲਿਆ ਬੰਦੇ ਨੂੰ ਬੱਚ ਨੂੰ ਲੱਗ ਜਾਏ ਮਤਲਬ ਉਹ ਵਧੀਆ। ਪੜੇ ਚਾਹੇ ਖੇਲੇ ਟਾਈਮ ਮੈਨੇਜਮੈਂਟ ਮਤਲਬ ਟਾਈਮ ਟੇਬਲ ਬਣਿਆ ਹੋਵੇ। ੇ ਇੱਕ ਟਾਈਮ ਟੇਬਲ ਹੁੰਦਾ ਹੁਣ ਮੇਰਾ ਵੇਖ ਲਓ ਮੈਂ ਸਵੇਰੇ ਉੱਠ ਕੇ ਜਿੰਮ ਜਾਂਦਾ। ਸਵੇਰੇ ਸਬ ਤੋਂ ਜਲਦੀ ਉੱਠ ਕੇ ਜਿਮ ਜਾਂਦਾ।
ਹਾਂਜੀ।
ਹੁਣ ਜਿੰਮ ਨਾ ਜੀ ਮੈਂ ਯੋਗਾ ਜਿੰਮ ਕਰ ਰਿਹਾ ਮੈਨੂੰ ਇੰਨਾ ਵਧੀਆ ਮੈਂ ਹੈਲਦੀ ਰਹਿ ਲਗ ਗਿਆ ਮੈਨੂੰ ਪਤਾ ਲੱਗਦਾ। ਹਫ਼ਤਾ ਹੀ ਹੋਇਆ ਹਾਲੇ ਯੋਗਾ, ਮੈਡੀਟੇਸ਼ਨ, ਜਿੰਮ ਤਿੰਨੋ ਚੀਜ਼ਾਂ ਕਰਨਾ ਮੈਂ ਸਵੇਰੇ ਉੱਠ ਕੇ। ਤੇ ਪਤਾ ਕੀ ਹੈ ਫਿਰ ਹਾਂਜੀ ਮਨੂੰ ਆਪਣਾ ਇਹਨੂੰ ਫਾਇਦਾ। ਫ਼ਰਕ ਲੱਗਿਆ ਨਾ ਵੀ ਮਤਲਬ ਬੜੇ ਫਾਇਦੇ ਨੇ ਮੂੰਹ। ਗਲੋਂ ਆਂਦਾ ਐ, ਉਹਲੋਂ ਹੈਲਦੀ ਰਹਿੰਦਾ ਐ।
ਹਾਂਜੀ, ਹਾਂਜੀ ਹਾਂਜੀ।
ਮੈਂ ਦਿਨ ਚ ਅੱਠ ਲੀਟਰ ਪਾਣੀ ਪੀਨਾ। ਡਾਕਟਰ ਵੀ ਕਹਿੰਦੇ ਨੇ ਪਾਣੀ ਪੀਓ ਜਿਆਦਾ ਤੋਂ ਜਿਆਦਾ ਮੂੰਹ ਤੇ ਐਕਣੇ ਨੀ ਹੁੰਦੇ। ਮੂੰਹ ਤੇ ਐਕਨੇ ਨਹੀਂ ਹੁੰਦੇ। ਮੂੰਹ ਤੇ ਐਕਣੇੇ ਨੀ ਹੁੰਦੇ ਗਲੋ ਕਰਦਾ ਮੂੰਹ ਇੰਨਾ ਸਾਫ ਰਹਿੰਦਾ ਬੰਦੇ। ਦੀ ਬੋਡੀ ਹਾਈਡਰੇਟਡ ਰਹਿੰਦੀ ਹੈ ਡਾਇਜੈਸ਼ਨ ਵਧੀਆ ਰਹਿੰਦਾ ਬੰਦੇ ਦਾ।
ਹਾਂਜੀ ਹਾਂਜੀ। ਹਾਂਜੀ ਮੈਂ ਹਾਂਜੀ ਹਾਂਜੀ ਮੈਂ ਵੀ ਕੀਤਾ ਸ਼ੁਰੂ ਆ ਕੀਤੀ ਆ ਸਾਰੀ ਰੂਟੀਨ ਵਗੈਰਾ ਨਾ।
ਸਹੀ ਗੱਲ ਭਾਜੀ ਕਰਨਾ ਚਾਹੀਦਾ।
ਹਾਂਜੀ।
ਮੈਂ ਤੇ ਆਪ ਹੁਣ ਮਤਲਬ ਆਪਣੇ ਬੱਚਿਆਂ ਨੂੰ ਵੀ ਕੋਈ ਮਨਾਹੀ ਨੀ ਕੀਤੀ ਸੀ ਮੈਂ ਕਿਹਾ ਮੇਰੇ ਨਾਲ ਜਾਇਆ ਕਰੋ ਤੁਸੀਂ।
ਹਾਂਜੀ ਸਹੀ ਗੱਲ ਏ।
ਮਨਾਈ ਨੀ ਹੈਗੀ ਮਤਲਬ ਦਿੱਤਾ ਛੋਟੇ ਵਾਲੇ ਨੇ ਮਤਲਬ ਫੋਨ ਦੇ ਦਿੱਤਾ ਉਹਨੂੰ। ਪਰ ਇਹ ਵ ਚੈਸ ਚੁਸ ਖੇਲਦਾ ਜ਼ਿਆਦਾ ਨਹੀਂ ਚਲਾਉਂਦਾ।
ਹਾਂਜੀ।
ਹਮ ਮੈਂ ਵੈਸੇ ਕਹਿੰਦਾ ਕੱਟ ਚ ਲੈ ਕੇ ਇਹਦੇ ਨਾਲ ਵੀਜ਼ਾ ਨੀ ਖ਼ਰਾਬ ਹੋਣੇ ਤੁਸੀਂ। ਟੀ ਵੀ ਵੇਖ ਲਓ ਵੋਚਿੰਗ ਟੀ ਵੀ।
ਹਾਂਜੀ ਬਹੁਤ ਬਹੁਤ ਵਧੀਆ ਰੂਟੀਨ ਆ ਭਾਜੀ ਬਹੁਤ ਵਧੀਆ ਰੂਟੀਨ ਹੈ।
ਹਾਂ ਹਮ। ਆਪਾਂ ਦੂਰੋਂ ਹੋਏ ਹਾਂ। ਹਾਂ।
ਹਾਂਜੀ, ਹਾਂਜੀ, ਹਾਂਜੀ ਸਹੀ ਗੱਲ ਏ।
ਮੈਨੂੰ ਮੇਰੀ ਗੱਲ ਸੁਣੋ ਜਿਵੇਂ ਅੱਜ ਕੱਲ੍ਹ ਦੇ ਬੱਚੇ ਹੈਗੇ ਨੇ ਉਹ ਬਾਹਰ ਦਾ। ਖਾਣਾ ਖਾਂਦੇ ਨੇ ਜੋ ਬਾਹਰ ਉਹ ਪਤਾ ਨੀ ਕਿੰਨਾ ਤਲਿਆ ਮਲਿਆ ਬਣ।
ਸਹੀ ਗੱਲ ਹੈ।
ਤਲਿਆ ਹੋਇਆ ਖਾਣਾ ਬਣਦਾ ਜੋ ਗ਼ਲਤ ਏ ਬੜਾ।
ਹਾਂਜੀ।
ਇਸ ਕਰਕੇ ਨਾ ਘਰ ਦਾ ਖਾਣਾ ਖਾਣਾ ਚਾਹੀਦਾ ਭਾਵੇਂ ਬਾਹਰ ਗਰਿਲ। ਗ੍ਰਿਲਡ ਸਮਾਨ ਵੀ ਮਿਲਦਾ ਪਰ ਉਹਨਾ ਦੀ ਕੁਆਲਿਟੀ ਤੇ ਵਧੀਆ ਮਿਲਦੀ ਨਾ ਉਹ ਹੀ ਚੀਜ਼ ਘਰ ਬਣਾ। ਹੈਲੋ।
ਹਾਂਜੀ।
ਜ
ਸਹੀ ਗੱਲ ਕਹਿ ਰਹੇ ਹੋ, ਭਾਜੀ ਬਹੁਤ ਸਹੀ ਹੈ।
ਹਾਂਜੀ, ਉਹ ਘਰ ਬਣਾ ਲਓ ਇੰਨੀ ਵਧੀਆ ਬਣ ਜਾਏਗੀ।
ਹਾਂਜੀ, ਸਗੋਂ ਘਰ ਚ ਸਗੋਂ ਹੈਲਥੀ ਚੀਜ਼ ਬਣ ਜਾਂਦੀ ਹੈ।
ਹਾਂਜੀ ਨਾਲੇ ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਕਹਿੰਦਾ ਵੀ ਬਾਹਰ ਦਾ ਨਾ ਖਵਾਇਆ ਕਰੋ।
ਹਾਂ, ਹਾਂਜੀ, ਮੈਂ ਵੀ ਆਪਣੇ ਬੱਚੇ ਨੂੰ ਕਹਿੰਦਾ ਤੇ।
ਬਹੁਤ ਏ। ਪੋਲਿਊਸ਼ਨ ਦਾ ਤੇ ਇਹੀ ਹੱਲ ਹੈ ਵੀ ਪੇੜ ਲਾਓ ਮੈਂ ਤੇ ਇੱਕ ਐਨ ਜੀ ਓ ਜੁਆਇਨ ਕੀਤੀ ਭਾਜੀ ਬਹੁ ਚ ਨਾ ਮੈਂ ਮਤਲਬ ਉਹਨਾਂ ਨਾਲ ਜਾਂਦੇ ਹਾਂ ਵੀ ਐਵੇਂ ਪੇੜ ਲਾ ਜਾਂਦੇ ਹਫ਼ਤੇ ਚ ਸਾਡੇ ਦਸ ਪੇੜ ਪੱਕੇ ਨੇ। ਹਾਂ
ਅੱਛਾ।
ਇੱਕ ਦੇਖ ਲਓ ਇੰਡੀਆ ਦੀ ਇੰਨੀ ਆਬਾਦੀ ਹੈਗੀ ਭਾਜੀ ਇੱਕ ਬੰਦਾ ਇੱਕ ਪੇੜ ਲਾਏ ਇੱਕ ਸੌ ਚਾਲੀ ਕਰੋੜ ਆਬਾਦੀ ਇੱਕ ਸੌ ਚਾਲੀ ਕਰੋੜ ਪੇੜ।
ਹਾਂਜੀ ਹਾਂਜੀ ਬਹੁਤ ਫ਼ਾਇਦਾ ਹੋ ਜਗਾ ਬਹੁਤ ਫਾਇਦਾ ਹੋਏਗਾ ਉਹ ਦੇ ਨਾਲ
ਹਾਂਜੀ ਜਨ ਪਲੇਟਫਾਰਮਨ ਲਗਿਆ ਹਰਿਆਲੀ ਰਹੇਗੀ ਸਾਡੇ ਦੇਸ਼ ਚ ਰ ਬੰਦੇ ਨੂੰ ਪਾਣੀ ਵੀ ਬ ਬਚਾਉਣਾ ਚਾਹੀਦਾ ਭਾਜੀ
ਸਹੀ ਗੱਲ ਕਹਿ ਰਹੇ ਹੋ ਤੁਸੀਂ
ਬੰਦਾ ਪਾਣੀ ਬਚਾਏਗਾ ਤਾਂ ਹੀ ਹੈ ਨਾ ਕੁਛ। ਫਿਊਚਰ ਵਾਸਤੇ ਸਾਡੇ ਭਵਿਸ਼ ਵਾਸਤੇ ਪਾਣੀ ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਕਹਿੰਦਾ ਕੰਮ ਵਾਲੀ ਆਂਟੀ ਨੂੰ ਵੀ ਕਹਿੰਦਾ ਪਾਣੀ ਬਚਾਇਆ ਕਰੋ ਜਿਆਦਾ ਪਾਣੀ ਯੂਜ ਨਹੀਂ ਕਰਨ ਦੀ ਮਤਲਬ ਨਾ
ਹਾਂਜੀ ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ।
ਇਹ ਸਾਫ਼ ਸਫ਼ਰੀ ਕਰਿਆ ਕਰੋ ਪਾਣੀ। ਠੀਕ
ਹਾਂਜੀ
ਹਾਂਜੀ ਨਾਲੇ ਹਾਂਜੀ ਹੋਰ ਤੁਸੀਂ ਠੀਕ ਹੋ
ਬਸ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੁਸੀਂ ਦੱਸੋ।
ਮਤਲ ਬੱਚੇ ਜਿਹੜੇ ਮੂਵੀਜ਼ ਦੇਖਦੇ ਨੇ ਮੂਵੀਜ਼ ਮਤਲਬ ਦੇਖੋ ਠੀਕ ਹੈ ਅੱਛੀ ਮੂਵੀਆਂ ਦੇਖੋ ਜਿਸ ਚ ਨੋਲੇਜ ਮਿਲਿਆ ਜੋ ਕਿਸੇ ਮਤਲਬ ਹੋ
ਹਾਂਜੀ ਹਾਂਜੀ
ਮੂਵੀਜ਼ ਦੇਖਣਾ ਗ਼ਲਤ ਨੀ ਹੈਗਾ ਪਰ ਉਹੀ ਗੱਲ ਨ ਨਾ ਟਾਈਮ ਟੇਬਲ ਦੇ ਹਿਸਾਬ ਨਾਲ ਕਰੋ ਸਭ ਕੁਛ ਪੜ੍ਹਨ ਵੀ ਤੇ ਮੂਵੀਜ਼ ਵੀ ਵੇਖਣ।
ਸਹੀ ਗੱਲ ਸਹੀ ਗੱਲ।
ਟਮ ਟੇਬਲ ਹੋਣਾ ਚਾਹੀਦਾ ਵੀ ਜਿਵੇਂ ਬੰਦਾ ਸਵੇਰੇ ਉੱਠੇ ਅਰਲੀ ਜਲਦੀ ਜਲਦੀ ਉੱਠਣ ਦੇ ਬੜੇ ਫਾਇਦੇ। ਨੇ ਭਾਜੀ।
ਬਿਲਕੁਲ ਸਹੀ ਕਰ ਰਹੇ ਭਾਜੀ ਤੁਸੀਂ ਬਿਲਕੁਲ ਸਹੀ ਹਾਂਜੀ। ਸਹੀ ਗੱਲ ਹੈ ਬਹੁਤ ਜਿਆਦਾ ਫਾਇਦੇ ਨੇ ਭਾਜੀ ਬਹੁਤ
ਹਾਂਜੀ। ਹੋਰ ਤੁਸੀਂ ਆਉਣਾ ਜ਼ਰੂਰ ਰੋਟੀ ਖਾਣ
ਹਾਂਜੀ ਹਾਂਜੀ ਭਾਜੀ ਹਾਂਜੀ ਭਾਜੀ ਓਕੇ ਪੱਕਾ ਆਵਾਂਗੇ
ਆਪਣੀ ਵਾਈਫ ਨੂੰ ਵੀ ਲੈ ਕੇ ਆਣਾ। ਮੇਰੀ ਵਜ਼ ਕਹਿੰਦੀ ਪ ਆਉਂਦੇ ਹੀ ਨੀ ਆਦੇ ਹਾਂਜੀ।
ਭਾਜੀ ਪੂਰੀ ਫੈਮਲੀ ਲੈ ਕੇ ਆਵਾਂਗਾ ਮੈਂ
ਹਾਂਜੀ ਬਹੁਤ ਗੱਲ ਹੈ ਬੀ ਨਾਲੇ ਹੁਣ ਤਸੀ ਤੁਸੀਂ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਵੀ ਜਿਹੜਾ ਉਹ ਇਹ ਐਨ ਜੀ ਓ ਹੈਗੀ ਉਹ ਤੁਸੀਂ ਮੈਨੂੰ ਜਇਨ ਕਰਨਾ ਮੈਂ ਤੁਹਾਡਾ ਨਾਮ ਲਿਖਵਾਦਾ
ਹਾਂਜੀ ਹਾਂਜੀ ਹਾਂਜੀ ਭਾਜੀ ਮੈਂ ਤੁਹਾਨੂੰ ਇਹ ਗੱਲ ਕਰਨੀ ਸੀ। ਕਿ ਬ ਮੈਂ ਜੁਆਇਨ ਕਰਨੀ ਹੈ ਹਾਂਜੀ ਹਾਂਜੀ
ਕੋਈ ਗੱਲ ਨੀ ਭਾਜੀ ਮੈਂ ਫਿਰ ਤੁਡਾ ਨਾਮ ਵੀ ਕਹਿੰਦਾ ਜਿਵੇਂ ਡੋਨੇਸ਼ਨ ਵੀ ਦੇ ਦਿਆ ਕਰੋ ਮਹੀਨੇ ਚ ਉੱਥੇ ਆਪਾਂ ਚੱਲਾ ਵੀ ਕਰਾਂਗੇ ਪੋਣ ਨੀ ਲੱਗਦਾ ਭਾਜੀ
ਹਾਂਜੀ ਸਹੀ ਗੱਲ ਹੈ ਸਹੀ ਗੱਲ ਤੁ ਤੁਹਾਡੀ
ਹਾਂਜੀ ਮੈਂ ਤੁਹਾਨੂੰ ਨਾਮ ਲਿਖਵਾਉਦਾ ਵਾਂ ਤੁਹਾਡਾ।
ਹਾਂਜੀ ਪੱਕੀ ਗੱਲ ਲਿਖਵਾਉਣਾ ਜ਼ਰੂਰ।
ਹਾਂਜੀ ਹਾਂਜੀ, ਪਤਾ ਕੀ ਵਾ ਜੀ ਆਪਾਂ ਨੀ ਧਿਆਨ ਰੱਖਾਂਗੇ, ਕੌਣ ਰੱਖੇਗਾ ਸਾਡੇ
ਹਾਂਜੀ। ਸਹੀ ਗੱਲ ਹੈ, ਸਹੀ ਗੱਲ ਹੈ ਭਾਜੀ।
ਹਾਂਜੀ, ਸਾਨੂੰ ਪੋਲਿਊਸ਼ਨ ਵੀ ਬਚਾਉਣਾ ਪੈਣਾ ਹੈ, ਪੋਲਿਊਸ਼ਨ ਕਿਵੇਂ ਬਚਾਵਾਂਗੇ ਪੇੜ ਲਵਾਂਗੇ ਤਾਂ ਹੀ ਨਾ।
ਹਾਂਜੀ, ਹਾਂਜੀ ਆਕਸੀਜਨ ਮਿਲੇਗਾ, ਤਾਂ ਹੀ ਉਹ ਹੋਏਗਾ ਸਭ ਕੁਛ। ਹਾਂ। ਹਾਂਜੀ, ਹਾਂਜੀ।
ਬ ਅ ਬੱਚੇ ਠੀਕ ਨੇ ਤੁਹਾਡੇ?
ਹਾਂਜੀ, ਹਾਂਜੀ ਸਭ ਓਕੇ ਨੇ।
ਮਤਲਬ, ਛੋਟੇ ਵਾਲਾ ਦੇ ਪੜ੍ਹਾਈ ਕਰਦਾ ਵਾ ਨਾ ਹਲੇ।
ਹਾਂਜੀ, ਹਾਂਜੀ। ਮੇਰਾ ਵੱਡਾ ਬੇਟਾ ਤੇ ਆਪਣਾ ਐਲ, ਐਲਵੀ ਜੋ ਉਹ ਕਰ ਨਾ ਪੜ੍ਹਾਈ।
ਪਹਿਲਾਂ ਭਾਜੀ ਬਹੁਤ ਤੁਸੀਂ ਆਉਣਾ ਹੁਣ ਮੈਂ ਕਹਿ ਰਿਹਾ ਤੇ ਤੁਹਾਡੇ ਕੋਈ ਡਾਕਟਰ ਹੈਗਾ ਧਿਆਨ ਚ, ਜਿਹੜਾ ਲੱਤਾ ਦਾ ਏ। ਮੈਨੂੰ ਨਾ ਬਧੀ ਫਿਰ ਉਹਦਾ ਨੰਬਰ, ਨੁੰਬਰ ਸੈਂਡ ਕਰ ਦੇਨਾ।
ਹਾਂਜੀ, ਹਾਂਜੀ ਕੀ ਗੱਲ ਦਿੱਕਤ ਹੋ ਗਈ ਕੋਈ। ਅੱਛਾ, ਅੱਛਾ ਅੱਛਾ। ਹਾਂਜੀ, ਕੋਈ ਨੀ ਭਾਜੀ ਇੱਕੜੀ ਹੈਗਾ ਡੋਕਟਰ ਬਹੁਤ ਵਧੀਆ ਏ। ਜਾਣਿਆ ਮਨਿਆਾਂ।
ਬਸ, ਠੀਕ ਹੈ ਤੁਸੀਂ ਅਪਨਾ ਨੰਬਰ ਦੇ ਹੋ ਠੀਕ ਹੈ ਭੀ।
ਹਾਂਜੀ, ਠੀਕ ਭਾਜੀ ਭੇਜਾਂ ਵ ਤੁਹਾਨੂੰ।
ਤੇ ਸਾਮੀ ਤੁਸੀਂ ਰੋਟੀ ਖਾਣ ਆ ਨਾ ਮੈਂ, ਤੁਹਾਨੂੰ ਬਾਰ ਵਾਰ ਕਹਿ ਰਿਹਾ ਪੱਕਾ ਆਨਾ ਤੇ, ਬਾਕੀ ਮੈਂ ਤੁਹਾਡਾ ਐਨ ਜੀ ਓ ਨ ਲਿਖਾ ਦਾਂਗਾ ਠੀਕ ਹੈ ਭਾਜੀ ਪੇੜ ਆ। ਹਹ ਦੇ ਹਾਂਜੀ, ਚਲੋ ਠੀਕ ਹੈ ਭਾਜੀ, ਮੈਂ ਤੁਹਾਨੂੰ ਕਰਾਂ ਥੋੜੀ ਦੇਰ ਤੱਕ।
ਹਾਂਜੀ, ਹਾਂਜੀ ਠੀਕ ਹੈ ਕੋਈ ਨੀ ਮੈਂ ਜੀ ਮੈਂ ਵੀ ਥੋੜਾ ਘਰ ਦਾ ਕੰਮ ਨਿਪਟਾਲਾ ਹਾਂਜੀ। ਠੀਕ, ਠੀਕ ਓਕੇ, ਓਕੇ ਓਕੇ। ਇਸਸ ਕੋ ਸਕਗੀ